ਓ
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਤੁਸੀਂ ਕਿਵੇਂ ਹੋ ਜੀ
ਅਸੀਂ ਠੀਕ ਆ ਜੀ, ਤੁਸੀਂ ਕਿਵੇਂ ਹੋ ਜੀ
ਅਸੀਂ ਵੀ ਠੀਕ ਆ ਜੀ, ਵਧੀਆ।
ਹੋਰ ਘਰ ਪਰਿਵਾਰ ਸਾਰਾ ਠੀਕ ਠਾਕ ਈ?
ਹਾਂਜੀ ਸਾਰੇ ਵਧੀਆ ਜੀ, ਤੁਸੀਂ ਦੱਸ ਸੋ ਤੁਹਾਡੇ ਘਰ ਪਰਿਵਾਰ ਦੇ ਸਾਰੇ ਮੈਂਬਰ ਕਿਵੇਂ ਨੇ ਜੀ?
ਸਾਰੇ ਠੀਕ ਨੇ ਈ।
ਅੱਛਾ ਜੀ।
ਹਾਂਜੀ ਜੀ।
ਹੋਰ ਕੀ ਕਰ ਰਹੇ ਸੀ ਤੁਸੀਂ ਹੁਣ?
ਕੁਸ ਨੀ ਈ, ਬਾਹਰੋਂ ਆਏ ਤੀ।
ਅੱਛਾ, ਬਾਹਰ ਕੀ ਕਰਨ ਗਏ ਸੀ ਤੁਸੀਂ?
ਭੂਆ ਦੇ ਮੁੰਡੇ ਨਾਲ ਗਈ ਤੀ ਸੇਹਰ।
ਅੱਛਾ ਜੀ, ਥੋਡੇ ਅੱਜ ਰਿਸ਼ਤੇਦਾਰ ਆਏ ਹੋਏ ਨੇ ਜੀ?
ਨਾ ਜੀ ਭੂਆ ਦਾ ਮੁੰਡਾ ਮਿਲ ਲਵੇ।
ਅੱਛਾ ਜੀ ਅੱਛਾ।
ਹਾਂਜੀ, ਉਹ ਹੈਗਾ ਜੀ ਅੱਠਵੀਂ, ਨੌਵੀਂ, ਅੱਠਵੀਂ ਕਲਾਸ ਚ ਆ ਜੀ।
ਅੱਛਾ ਜੀ ਅੱਛਾ, ਫੇਰ ਤਾਂ ਥੋਡੇ ਨਾਲੋਂ ਛੋਟਾ ਯਾ ਵੱਡਾ ਏ ਜੀ?
ਛੋਟਾ ਈ।
ਅੱਛਾ ਜੀ।
ਹਾਂਜੀ।
ਚਲੋ ਵਧੀਆ ਹੈਗਾ, ਅੱਛਾ ਉਹ ਥੋਆਡੇ ਨੇੜੇ ਈ ਰਹਿੰਦੇ ਨੇਗੇ ਜੀ?
ਹਾਂਜੀ ਅ ਦੁੱਗਾ ਪਿੰਡ। ਤੇ ਗਏ ਦੇ ਈ, ਨਾਲ ਲਗਵਾ ਈ ਪਿੰਡ ਏ ਜੀ, ਪੰਜ ਕ ਮਿੰਟਾਂ ਦਾ ਰਾਹ ਈ।
ਅੱਛਾ ਜੀ।
ਹਾਂਜੀ।
ਚੱਲ ਫੇਰ ਤਾਂ ਉਹ ਥੋੜੇ ਦਿਨਾਂ ਬਾਦ ਆ ਜਾਂਦੇ ਹੋਣੇ ਥੋਡੇ ਕੋਲ ਹੀ?
ਹਾਂਜੀ-ਹਾਂਜੀ।
ਚਲੋ ਵਧੀਆ ਹੈਗਾ ਏ।
ਹਾਂਜੀ।
ਹੋਰ ਦੱਸੋ ਕੋਈ ਨਵੀਂ ਤਾਜ਼ੀ?
ਨਵੀਂ ਤਾਜੀ ਦੇ ਕੀ, ਸੇਹਰ ਜੋ ਆਇਆ ਏ।
ਅੱਛਾ, ਕੀ ਖਾ ਪੀ ਕੇ ਆਏ ਹੋ ਤੁਸੀਂ ਉੱਥੇ?
ਨਾ ਹੀ ਬਸ, ਕੁਛ ਨੀ ਖਾ ਕੇ ਪੀ ਕੇ ਏਈ ਆ ਗਏ।
ਅੱਛਾ ਜੀ ਅੱਛਾ।
ਸਮਾਨ ਜਾਂ ਲੈਣ ਗਏ ਦੀ ਮੋਟਰਸਾਈਕਲ ਦਾ।
ਅੱਛਾ ਜੀ, ਥੋਡਾ ਮੋਟਰਸਾਈਕਲ ਖ਼ਰਾਬ ਹੋ ਰੇਹਾ ਏ?
ਨਾ ਹੀ, ਭੂਆ ਦੇ ਮੁੰਡੇ ਦੇ ਮੋਟਰਾਂ, ਲਾਈਟਾਂ ਲੈਕੇ ਆਏ ਤੀ।
ਅੱਛਾ ਜੀ ਅੱਛਾ।
ਲਾਈਟਾਂ ਖ਼ਰਾਬ ਹੋ ਰਹੀਆਂ ਨੇ ਜੀ ਉਹਦੀਆਂ।
ਅੱਛਾ ਜੀ ਅੱਛਾ।
ਹਾਂਜੀ।
ਅੱਛਾ, ਫੇਰ ਤੁਸੀਂ ਕੀ-ਕੀ ਵਹੀਕਲ ਵਰਤਦੇ ਹੋਂਗੇ ਘਰੇ?
ਮੈਂ ਜੀ ਮੋਟਰਸਾਈਕਲ ਵੀ ਚਲਾ ਲੈਣਾ ਜੀ, ਗੱਡੀ ਵੀ ਚਲਾ ਲੈਣਾ ਜੀ।
ਅੱਛਾ ਜੀ ਅੱਛਾ, ਸਾਈਕਲ ਨਹੀ ਹੈਗਾ ਤੁਹਾਡੇ ਘਰ?
ਸਾਈਕਲ ਵੀ ਹੈਗਾ ਜੀ, ਉਹ ਕਦੇ-ਕਦੇ ਚਲਾਉਣੇ।
ਅੱਛਾ ਜੀ ਅੱਛਾ।
ਜਿਵੇਂ ਮੋਟਰਸਾਈਕਲ ਜੀ ਡੈਡੀ ਲੈ ਕੇ ਗਏ ਹੋਏ ਨੇ, ਮੋਟਰਸਾਈਕਲ ਡੈਡੀ ਲੈ ਕੇ ਗਏ ਹੋਏ ਨੇ, ਚਾਹ ਫੜਾਉਣੀ ਹੈ, ਪਾਣੀ ਫੜਾਉਣਾ, ਫਿਰ ਸਾਈਕਲ ਤੇ।
ਅੱਛਾ ਜੀ ਅੱਛਾ।
ਹਾਂਜੀ।
ਚਲੋ ਵਧੀਆ ਗੱਲ ਹੈ ਜੀ, ਤੇ ਤੁਸੀਂ ਕਿੰਨੀ ਉਮਰ ਦੇ ਵਿੱਚ ਸਿਖ ਗਏ ਸੀ ਮੋਟਰਸਾਈਕਲ ਚਲਾਨਾ।
ਮੈਂ ੲਹੀ ਛੋਟਾ ਹੀ ਸਿਖ ਗਿਆ ਸੀ ਤੇਰਾਂ-ਚੌਦਾਂ ਸਾਲ ਦੀ ਉਮਰ ਚ ਸਿਖ ਗਿਆ ਸੀ।
ਅੱਛਾ ਜੀ ਅੱਛਾ ਗੱਡੀ ਚਲਾਉਣੀ ਤੁਸੀਂ ਹੁਣ ਸਿੱਖੇ ਹੋਓਗੇੰ?
ਹਾਂਜੀ ਹੁਣ ਲਈ ਏ ਜੀ ਦੋ ਕੁ ਸਾਲ ਹੋਏ ਗੱਡੀ ਤਾ।
ਅੱਛਾ ਜੀ ਅੱਛਾ।
ਹਾਂਜੀ।
ਅੱਜ ਕੱਲ੍ਹ ਨੇ ਜਿਹੜੇ ਆਵਾਜਾਈ ਦੇ ਸਾਧਨ ਨੇ ਉਹ ਬਹੁਤ ਜ਼ਿਆਦਾ ਵੱਧ ਰਹੇ ਨੇ ਹੈਗੇ।
ਹਾਂਜੀ-ਹਾਂਜੀ
ਕਿਉਂਕਿ ਹਰ ਇੱਕ ਇਨਸਾਨ ਕੋਲ ਲਾ ਲਓ ਵੀ ਤੁਸੀਂ ਗੱਡੀ ਤਾਂ ਹੁੰਦੀ ਹੀ ਹੁੰਦੀ ਹੈ।
ਸਹੀ ਗੱਲ ਹੈ ਜੀ।
ਹਾਂਜੀ ਤੇ ਜੇ ਉਹਨਾ ਨੇ ਕਿਤੇ ਲੋਕਲ ਵੀ ਜਾਣਾ ਹੈਗਾ ਪਿੰਡ ਦੇ ਵਿੱਚ ਤਾਂ ਵੀ ਉਹ ਮੋਟਰਸਾਈਕਲ ਨੂੰ ਯੂਜ ਕਰਦੇ ਨੇ ਅੱਜ ਕੱਲ।
ਜੀ, ਸਹੀ ਗੱਲ ਆ ਜੀ।
ਤੇ ਸਾਈਕਲ ਤੇ ਜਾਣਾ ਤਾਂ ਅੱਜ ਕੱਲ ਲੋਕ ਪਸੰਦ ਹੀ ਨੀ ਕਰਦੇ ਹੈਗੇ।
ਹਾਂਜੀ।
ਖ਼ਾਸ ਕਰ ਪਿੰਡਾਂ ਦੇ ਲੋਕ।
ਸਹੀ ਗੱਲ ਏ ਜੀ।
ਹਾਂਜੀ ਜਦੋਂ ਹੁਣ ਚਲੋ ਆਪਾਂ ਕਿਤੇ ਦੂਰ ਜਾਨਾ ਫੇਰ ਤਾਂ ਆਪਾਂ ਨੂੰ ਗੱਡੀ ਲੈ ਕੇ ਹੀ ਜਾਨੀ ਪੈਂਦੀ ਹੈਗੀ।
ਹਾਂਜੀ-ਹਾਂਜੀ ਨਈ ਪਿੰਡ ਚ ਤਾਂ ਕੋਈ ਲੋੜ ਨਹੀ ਹੁੰਦੀ।
ਹਾਂਜੀ, ਹਾਂ-ਹਾਂ। ਕਿਉਂਕਿ ਹੁਣ ਤੁਸੀਂ ਲਾ ਲਓ ਵੀ ਹਰ ਰੋਜ਼ ਪੈਟਰੋਲ ਤੇ ਡੀਜ਼ਲ ਦੀਆਂ ਕੀਮਤ ਤਾਂ ਚ ਬੋਹਤ ਵਾਧਾ ਹੋ ਰਿਹਾ ਹੈਗਾ। ਪਰ ਜਿਹੜੇ ਲੋਕ ਨੇਗੇ ਉਹ ਫੇਰ ਵੀ ਇਹਨਾਂ ਦੀ ਵਰਤੋਂ ਬਹੁਤ ਜ਼ਿਆਦਾ ਕਰ ਰਹੇ ਨੇਗੇ।
ਹਾਂਜੀ-ਹਾਂਜੀ।
ਹੁਣ ਤੁਸੀ ਲਾ ਲੋ ਮੋਟਰਸਾਈਕਲ ਦਾ ਯੂਜ ਤਾਂ ਲੋਕ ਦਿਨ ਵਿੱਚ ਦੀ ਪਤਾ ਨਹੀਂ ਕਿੰਨੀ ਕੁ ਵਾਰ ਕਰ ਰਹੇ ਨੇਗੇ।
ਸਹੀ ਗੱਲ ਏ ਈ।
ਜਿਹਦੇ ਨਾਲ ਕਿ ਹੁਣ ਆਪਣੇ ਆਲੇ ਦੁਆਲੇ ਬੋਹਤ ਸ਼ੋਰ ਸ਼ਰਾਬਾ ਹੁੰਦਾ ਹੈਗਾ ਹੁਣ ਲਾ ਲਓ ਤੁਸੀਂ ਬੁਲ ਤੀ ਲਾ ਲੋ।
ਸਹੀ ਗੱਲ ਆ ਜੀ ਬੁਲਟ ਬਹੁਤ ਸ਼ੋਰ ਕਰਦਾ ਜੀ।
ਹਾਂਜੀ ਹਾਂ ਲੋਕ ਉਹਦੇ ਪਟਾਕੇ ਪਾਉਂਦੇ ਨੇ ਤੇ ਉਹ ਅਵਾਜ਼ ਵੀ ਬਹੁਤ ਕਰਦਾ ਹੈਗਾ।
ਸਹੀ ਗੱਲ ਆ ਜੀ।
ਜਿਹਦੇ ਨਾਲ ਕਿ ਧੁਨੀ ਪ੍ਰਦੂਸ਼ਣ ਹੋਣ ਲਗ ਜਾਂਦਾ ਹੈਗਾ।
ਹਾਂਜੀ।
ਤੇ ਜਿਹੜੀਆਂ ਆਪਣੀਆਂ ਗੱਡੀਆਂ ਲਾ ਲੋ, ਇਹ ਬਹੁਤ ਜਾਦਾ ਕੀ ਹੈ ਕਿ ਧੂਆਂ ਛੱਡਦੀਆਂ ਨੇ ਗੀਆਂ।
ਹਾਂਜੀ।
ਜਿਦੇ ਨਾਲ ਕਿ ਹਵਾ ਪ੍ਰਦੂਸ਼ਣ ਹੁੰਦਾ ਹੈਗਾ।
ਹਾਂਜੀ-ਹਾਂਜੀ
ਜਿਦੇ ਨਾਲ ਆਪਾਂ ਨੂੰ ਹਵਾ ਗੰਦੀ ਹਵਾ ਦੇ ਵਿੱਚ ਜਿਹੜਾ ਸਾਹ ਲੈਣਾ ਪੈਂਦਾ ਹੈਗਾ।
ਬਹੁਤ ਔਖਾ ਹੋ ਜਾਂਦਾ ਜੀ।
ਹਾਂਜੀ ਹਾਂ ਪਰ ਜਿਹੜੇ ਲੋਕ ਨੇਗੇ ਪੁਰਾਣੇ ਸਮੇਂ ਦੇ ਵਿੱਚ ਉਹ ਜ਼ਿਆਦਾਤਰ ਸਾਈਕਲ ਹੀ ਯੂਜ ਕਰਦੇ। ਤੇ ਜਾਂ ਫੇਰ ਉਹ ਪੈਦਲ ਜਾਂਦੇ ਸੀਗੇ।
ਤਾਂ ਹੀ ਜੀ ਉਹਨਾਂ ਦੇ ਹੱਡ ਗੋਡੇ ਛੇਤੀ ਦੁੱਖਦੇ ਨੀਤੀ।
ਹਾਂਜੀ ਹਾਂ।
ਸਾਈਕਲ ਚਲਾਉਣੇ ਜੀ ਫਿਰ ਜੋਂ ਉਦੋਂ ਬਰਜਿਸ ਹੁੰਦੀ ਰਹਿੰਦੀ ਜੀ ਲੱਤਾਂ ਦੀ।
ਹਾਂਜੀ ਹਾਂ ਇੱਕ ਤਰ੍ਹਾਂ ਦੀ ਹੈ ਕਸਰੀਤ ਹੈ ਆਪਣੀ।
ਸਹੀ ਗੱਲ ਹੈ ਜੀ ਜਿਵੇਂ ਹੁਣ ਲੋਗ ਜਿੰਮ ਚ ਜਾ ਕੇ ਸਾਈਕਲ ਚਲਾਉਂਦੇ ਨੇ ਉਹ ਤੋਂ ਵਧੀਆ ਘਰ ਹੀ ਚਲਾ ਲੈਣ।
ਜੀ ਹਾਂ। ਨਾਲੇ ਤਾਂ ਮੇ ਵੀ ਆਪਣਾ ਖਰਚਾ ਵੀ ਘੱਟ ਹੋਵੇ ਜੇੜੇ ਸਾਈਕਲ ਚਲੋਣਗੇ।
ਹਾਂਜੀ-ਹਾਂਜੀ ਪੈਟਰੋਲ ਦਾ ਖਰਚਾ ਬਚੂ ਜੀ।
ਹਾਂਜੀ, ਹਾਂ ਆ ਹੁਣ ਤੁਸੀਂ ਲਾ ਲਓ ਵੀ ਕਈ ਵੱਡੇ ਸ਼ਹਿਰਾਂ ਦੇ ਵਿੱਚ ਲੋਕ ਨੇ ਜਿਹੜੇ ਔਹ ਮੋਟੀ- ਮੋਟੀ ਟਾਇਰ ਵਾਲੇ ਸਾਈਕਲ ਹੁੰਦੇ ਨੇ ਗੇ, ਉਹ ਲੈ ਕੇ ਆਉਂਦੇ ਨੇ ਦੇਖੋ
ਹਾਂਜੀ।
ਔਹ ਫਿਰ ਸਵੇਰੇ ਸ਼ਾਮ ਔਨਾਂ ਤੇ ਜਾ ਕੇ
ਹਾਂਜੀ, ਅ ਸਹੀ ਗੱਲ ਆ ਜੀ।
ਪਰ ਇੱਕ ਸਾਡੇ ਨੇੜੇ ਪਿੰਡ ਹੈਗਾ।
ਅੱਸਾ ਜੀ।
ਔਓਥੇ ਹੁਣ ਇੱਕ ਸਾਈਕਲ ਗਰੁੱਪ ਬਣਿਆ ਗਾ।
ਅੱਸਾ ਜੀ।
ਜਿਹਦੇ ਉੱਪਰ ਲੋਕ ਮਤਲਬ ਕੇ ਵੱਖ ਵੱਖ ਧਾਰਮਿਕ ਸਥਾਨਾਂ ਤੇ ਜਾ ਕੇ ਆਉਂਦੇ ਮੈਂਗੇ
ਠੀਕ ਹੈ ਜੀ।
ਔਹ ਹੁਣ ਲਾ ਲੋ ਵੀ ਤੁਸੀਂ ਸਾਈਕਲਿੰਗ ਨੂੰ ਪ੍ਰਮੋਟ ਕਰ ਰਹੇ ਨੇ।
ਬਧੀਆ ਗੱਲ ਹੈ ਜੀ।
ਹਾਂਜੀ ਹਾਂ ਔਹ ਲਾ ਲਓ ਵੀ ਤੁਸੀਂ ਸਵੇਰੇ ਉੱਠਦੇ ਨੇ ਉਸ ਤੋਂ ਬਾਅਦ ਤੋ ਔ ਹੋ ਫਿਰ ਗੁਰਦੁਆਰਾ ਸਾਹਿਬ ਕਿਤੇ ਵੀ ਜਾਣਾ ਹੈ, ਤਾਂ ਪੰਜ ਸੱਤ ਜਾਣੇ ਇਕੱਠੇ ਹੋ ਕੇ ਜਾਂਦੇ ਨੇ, ਸਾਈਕਲਸ ਤੇ।
ਬਸ ਠੀਕ ਹੈ ਜੀ।
ਮੇਨੂੰ ਏਹ ਚੀਜ਼ ਬਹੁਤ ਜ਼ਿਆਦਾ ਵਧੀਆ ਲੱਗੀ ਮੈਂ ਕਿਹਾ ਵੀ ਇਹ ਅੱਗੇ ਸਿੱਖਿਆ ਦੇਣ ਵਾਲਾ ਕੰਮ ਹੈਗਾ ਇੱਕ ਬੱਚਿਆਂ ਨੂੰ-
ਹਾਂਜੀ -ਹਾਂਜੀ।
ਕਿਉਂਕਿ ੲਦੇ ਨਾਲ ਨਾਲੇ ਤਾਂ ਕਸਰਤ ਹੁੰਦੀ ਹੈਗੀ। ਨਾਲੇ ਜੇੜਾ ਅਪਣਾ ਬਾਤਾਵਰਨ ਐ, ਓ ਇਕੋ ਫਰੈਂਡਲੀ ਹੋ ਜਾਂਦਾ ਹੈਗਾ।
ਸਹੀ ਗੱਲ ਆ ਜੀ।
ਜਿਦੇ ਨਾਲ ਆਪਾਂ ਵੀ ਬਿਮਾਰੀਆਂ ਤੋਂ ਬਚਦੇ ਆਾਂਗੇ।
ਹਾਂਜੀ ਨਾਲੇ ਪ੍ਰਦੂਸ਼ਣ ਘੱਟ ਹੁੰਦਾ ਜੀ।
ਹਾਂਜੀ ਹਾਂ ਇਹ ਗੱਲ ਤਾਂ ਹੈਗੀ ਹੈ।
ਹਾਂਜੀ।
ਕਿਉਂਕਿ ਇਦੇ ਨਾਲ ਸੜਕਾਂ ਦੇ ਜਿਹੜੇ ਆਵਾਜਾਈ ਦੇ ਸਾਧਨ ਨੇ ਔਹ ਵੀ ਬਹੁਤ ਘੱਟ ਹੋਣਗੇ।
ਹਾਂਜੀ। ਐਕਸੀਡੈਂਟ ਵੀ ਘੱਟਣ ਗਏ ਜੀ, ਫਿਰ ਐਕਸੀਡੈਂਟ ਵੀ ਬਹੁਤ ਹੁੰਦੇ ਨੇ।
ਹਾਂਜੀ ਹਾਂ।
ਭਜਾਉਂਦਾ ਵਾਲੇ ਨਹੀਂ ਜੀ ਲੋਕ-
ਹਾਂਜੀ ਹਾਂ ਆ।
ਇੱਕ ਦੂਜੇ ਨਾਲ ਰੇਸ ਲਾਉਣ ਲੱਗ ਜਾਂਦੇ ਨੇ ਜੀ।
ਹਾਂਜੀ। ਹਾਂਜੀ ਹਾਂ ਹੁਣ ਐਕਸੀਡੈਂਟਾਂ ਦਾ ਤਾਂ ਬਹੁਤ ਜ਼ਿਆਦਾ ਵੱਧ ਰਿਹਾ ਪਹਿਲਾਂ ਨਾਲੋਂ
ਹਾਂਜੀ।
ਹੁਣ ਤੁਸੀ ਲਾ ਲੋ ਵੀ ਗੱਡੀ ਦੀ ਜੇੜੀ ਸਪੀਡ ਹੁੰਦੀ ਹੈਗੀ ਘੱਟੋ ਘੱਟ ਲੋਕ ਇੱਕ ਸੌ ਵੀਹ ਤੇ ਰੱਖਦੇ ਨੇਗੇ।
ਹਾਂਜੀ।
ਕਿਉਂਕਿ ਅਸੀਂ ਥੋੜੇ ਦਿਨ ਪਹਿਲਾਂ ਸੰਗਰੂਰ ਗਏ ਸੀਗੇ।
ਅਸਾ ਯੀ।
ਅਸੀਂ ਨਿਊ ਗੱਡੀ ਲਈ ਸੀਗੀ, ਔਦੀ ਸਰਵਿਸ ਕਰਾਉਣੀ ਸੀਗੀ।
ਅਛ ਕਿਹੜੀ ਗੱਡੀ ਲਈ ਆ ਜੀ ਸੋਨੇ ਯੀ।
ਅਸੀ ਬਲੈਨੋ ਲਈ ਸੀਗੀ।
ਦੱਸੇਯਾ ਈ ਟੋਪ ਮਾਡਲ ਹੀ ਕਿਵੇਂ ਨਵੀਂ ਲਈ ਤੀ ਕਿ ਚੱਲਦੀ ਲਈ ਤੀ
ਨਵੀਂ ਲਈ ਸੀਗੀ।
ਅੱਸਾ ਜੀ।
ਹਾਂਜੀ ਹਾਂ। ਤੇ ਜਦੋਂ ਅਸੀਂ ਔਹਦੀ ਸਰਵਿਸ ਕਰਾਉਣ ਗਏ ਨਾ ਅਸੀਂ ਰੋਡ ਦੇ ਉੱਪਰ ਜਾ ਰਹੇ ਸੀਗੇ।
ਅੱਸਾ ਜੀ।
ਸਾਡੇ ਕੋਲ ਦੀ ਨਾ ਇੰਨੀ ਫਾਸਟ ਗੱਡੀ ਲੰਘੀ ਕਿ ਔਹਨਾਂ ਨੇ ਸਾਡੇ ਵਿੱਚ ਮਾਰਨੀ ਸੀਗੀ।
ਅੱਛਾ ਜੀ
ਹੁਣ ਲੋਕ ਜਮਾਂ ਵੀ ਟ੍ਰੈਫਿਕ ਜਿ ਜਿਹੜੇ ਰੂਲ ਨਹੀਂ ਉਹਨਾਂ ਦੀ ਪਾਲਣਾ ਨਹੀਂ ਕਰ ਰਹੇ ਹੈਗੇ।
ਬਿਲਕੁਲ ਵੀ ਨਹੀਂ ਕਰ ਰਹੇ ਜੀ ਤਾਂ ਹੀ ਤਾਂ ਐਕਸੀਡੈਂਟ ਬਹੁਤ ਹੋ ਰਹੇ ਨੇ।
ਹਾਂਜੀ ਹਾਂ ਹੁਣ ਤੁਸੀਂ ਲਾ ਲਓ ਵੀ ਬਾਈਕ ਦੇ ਲਈ ਸੜਕ ਤੇ ਇੱਕ ਵੱਖਰੀ ਲਾਈਨ ਬਣਾਈ ਹੁੰਦੀ ਹੈਗੀ।
ਹਾਂਜੀ ਹਾਂਜੀ ਉਦੇ ਨਾ ਤੋੜਦੇ ਨੀ ਜੀ
ਹਾਂਜੀ ਹਾਂ ਉਹ ਤੇ ਲੋਕ ਚੱਲਦੇ ਨੀ ਹੈਗੇ ਬਾਈਕ ਲੈ ਕੇ
ਜਮੀ ਸੜਕ ਦੇ ਵਿਚਾਲੇ ਚਲਦੇ ਨੇ ਜੀ
ਹਾਂਜੀ ਹਾਂ ਨਾ ਉਹਨਾਂ ਨੂੰ ਕੋਈ ਹੋਰਨ ਵਗੈਰਾ ਸੁਣਦਾ ਕੁਛ ਨਹੀਂ ਸੁਣਦੇ ਹੈਗੇ ਉਹ
ਸਹੀ ਗੱਲ ਆ ਜੀ
ਹਾਂਜੀ ਵੀ ਜਿਹੜੇ ਲੋਕ ਨੇ ਇਹ
ਹਾਂਜੀ ਹਾਂਜੀ
ਆਵਾਜਾਈ ਦੇ ਸਾਧਨਾਂ ਨੂੰ ਘੱਟ ਨਹੀਂ ਕਰ ਰਹੇ ਹੈਗੇ
ਸਹੀ ਗੱਲ ਆ ਜੀ
ਕਿਉਂਕਿ ਓ ਤਾਂ ਹੁਣ ਬੱਡੀਆਂ ਤੋਂ ਵੱਡੀਆਂ ਗੱਡੀਆਂ ਲੈ ਰੇ ਨੇ ਜਿਵੇਂ ਸਕਾਰਪੀਓ ਐੱਨ। ਡਿਫੈਂਡਰ ਗ੍ਰੈਂਡ ਵਿਟਾਰਾ ਬੀਰਜਾ
ਹਾਂਜੀ ਹਾਂਜੀ
ਇਹਨਾਂ ਸਾਰੀਆਂ ਨੂੰ ਪ੍ਰਮੋਟ ਕਰ ਰਹੇ ਨੇ ਕਿਉਂਕਿ ਕੁਛ ਤਾਂ ਕੰਪਨੀਆਂ ਡਿਸ ਕਾਊਂਟ ਦੇ ਰਹੀਆਂ ਨੇ ਇਹਨਾਂ ਚੀਜ਼ਾਂ ਤੇ
ਸਹੀ ਗੱਲ ਹੈ ਜੀ
ਹਾਂਜੀ ਵੀ ਜਿਹਦੇ ਨਾਲ ਹੁਣ ਆਵਾਜਾਈ ਦੇ ਸਾਧਨ ਵਧਨ ਕਰਕੇ ਸੜਕਾਂ ਤੇ ਬਹੁਤ ਜ਼ਿਆਦਾ ਟ੍ਰੈਫਿਕ ਰਹਿੰਦੀ ਹੈਗੀ
ਹਾਂਜੀ।
ਫਿਰ ਹੁਣ ਟ੍ਰੈਫਿਕ ਪੁਲਿਸ ਵਾਲੇ ਵੀ ਕੀ ਕਰਨ ਵਿਚਾਰੇ ਉਹਨਾਂ ਨੂੰ ਚਲਾਨ ਹੀ ਕੱਟਣਾ ਪੈਂਦਾ ਹੈਗਾ ਅੱਧਿਆਂ ਦਾ ਤਾਂ
ਹਾਂਜੀ ਉਹ ਫਿਰ ਚਲਾਨ ਵੀ ਜੀ ਵਿੱਚ ਲੋਕ ਮੋਟਰ ਲਾਈ ਦੀ ਨੰਬਰ ਪਲੇਟਾਂ ਲਾ ਦੇ ਜੀ ਉਹ ਚ ਵੀ ਬਹੁਤ ਪੁਲਿਸ ਨੂੰ
ਹਾਂਜੀ ਹਾਂ ਬਹੁਤ ਜ਼ਿਆਦਾ ਜੀ
ਫਿਰ ਚਲਾਨ ਨਹੀਂ ਜੀ ਹੁੰਦਾ ਉਹਨਾਂ ਦਾ
ਹਾਂਜੀ ਹਾਂ ਹੁਣ ਤੁਸੀਂ ਲਾ ਲਓ ਵੀ ਜਦੋਂ ਵੀ ਆਪਾਂ ਆਪਣੇ ਵੱਡੇ ਸ਼ਹਿਰਾਂ ਦੇ ਵਿੱਚ ਜਾਂਦੇ ਆਗੇ ਤੁਸੀਂ ਲਾ ਲਓ ਵੀ ਉੱਥੇ ਕਿੰਨੀਆਂ ਜ਼ਿਆਦਾ ਗੱਡੀਆਂ ਹੁੰਦੀਆਂ ਨੇ ਕਿ ਲੰਘਣ ਨੂੰ ਆਪਾਂ ਨੂੰ ਜਗ੍ਹਾ ਵੀ ਨਹੀਂ ਮਿਲਦੀ
ਸਹੀ ਗੱਲ ਹੈ ਜੀ
ਈਵਨ ਦ ਸੜਕ ਪਾਰ ਕਰਨੀ ਵੀ ਬਹੁਤ ਔਖੀ ਹੋ ਜਾਂਦੀ ਹੈ।
ਹਾਂਜੀ
ਹੁਣ ਤੁਸੀਂ ਲਾ ਲੋੋ ਵੀ ਜਿਹੜੇ ਆਪਣੇ ਟਰੱਕਾਂ ਵਾਲੇ ਹੁੰਦੇ ਨੇ ਉਹਨਾ ਨੂੰ ਦਿਨ ਦੇ ਵੀ ਸਫ਼ਰ ਘੱਟ ਕਰਨਾ ਪੈਂਦਾ ਹੈਗਾ ਤੇ ਰਾਤ ਨੂੰ ਜ਼ਿਆਦਾ ਕਰਨਾ ਪੈਂਦਾ ਹੈਗਾ।
ਜੀ ਰਾਤ ਨੂੰ ਬਹੁਤ ਹੁੰਦਾ ਹੀ
ਹਾਂਜੀ ਹਾਂ ਕਿਉਂਕਿ ਉਹਨਾਂ ਲਈ ਰਾਤ ਨੂੰ ਸੜਕਾਂ ਨੇ ਜਿਹੜੀਆਂ ਉਹ ਮਤਲਬ ਕਿ ਖਾਲੀ ਹੁੰਦੀਆਂ ਨੇ ਗੀਆਂ।
ਹਾਂਜੀ
ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨੀ ਆਉਂਦੀ ਹੈਗੀ
ਸਹੀ ਗੱਲ ਹੈ ਜੀ
ਪਰ ਇੱਕ ਇਹ ਵੀ ਆ ਉਹ ਦੇ ਲਾਈਟਾਂ ਪੈਂਦੀਆਂ ਨੇ ਜਦੋਂ ਫਿਰ ਉਹਨਾ ਲਈ ਬਹੁਤ ਔਖਾ ਵਾ।
ਹਾਂਜੀ ਜੋ ਅੱਖਾਂ ਦੀ ਲਾਈਟਾਂ ਪਾਈਆਂ ਜਾਂਦੀ ਫਿਰ ਤਾਂ ਹੀ ਤਾਂ ਟਰੱਕ ਵਜ ਦਿੰਦੇ ਇੱਕ ਇੱਕ ਦੂਜੇ ਵਿੱਚ ਜੀ
ਹਾਂਜੀ, ਹਾਂ। ਕਿਉਂਕਿ ਜੇ ਆਪਣਾ ਵੀ ਕੰਟਰੋਲ ਕੀਤਾ ਜਾਵੇ ਗੌਰਮੈਂਟ ਦੁਆਰਾ ਆਵਾ ਚਾਹੀਦੇ ਸਾਧਨਾਂ ਤੇ ਗੱਡੀਆਂ ਲਾ ਲੋ ਵੀ ਤਾਂ ਫਿਰ ਹੁਣ ਜਿਹੜੇ ਉਹ ਟਰੱਕਾਂ ਵਾਲੇ ਨੇ ਸਮਾਨ ਦੀ ਢੋਆ ਢੋਆਈ ਇਧਰ ਉਧਰ ਕਰਦੇ ਨੇ ਉਹ ਦਿਨ ਦੇ ਵਿੱਚ ਵੀ ਕਰ ਸਕਦੇ ਨੇ ਗੇ
ਕਿਉਂਕਿ ਦਿਨ ਦੇ ਵਿੱਚ ਤਾ ਉਨਾਂ ਨੂੰ ਚੱਲਣ ਦੇ ਲਈ ਸ਼ੜਕ ਤੇ ਜਗਾ ਈ ਨੀ ਮਿਲਦੀ ਹੈਗੀ ਇੰਨੀ।
ਹਾਂਜੀ।
ਜਾਂ ਫਿਰ ਉਹ ਦਾ ਜਿਹੜਾ ਟਾਈਮ ਪੀਰੀਅਡ ਹੈਗਾ ਉਹ ਦੁੱਗਣਾ ਹੋ ਜਾਂਦਾ ਹੈਗਾ ਪਹਿਲਾਂ ਨਾਲੋਂ।
ਠੀਕ ਆ ਜੀ।
ਹਾਂਜੀ, ਹੁਨ ਤੁਸੀਂ ਦੱਸੋ ਵੀ ਤੁਹਾਡੇ ਪਿੰਡ ਦੇ ਵਿੱਚ ਕਿੰਨੇ ਲੋਕਾਂ ਦੇ ਕੋਲ ਗੱਡੀਆਂ ਨੇਗੀਆਂ।
ਸਾਡੇ ਜਾਦਾਤਰ ਸਾਰੇ ਲੋਕਾਂ ਕੋਲ ਕਿਸੇ, ਕਿਸੇ ਘੱਰਲੇ ਵੀ ਨੀ ਹੈਗੀ ਜੀ ਗੱਡੀ ਨੀ ਜਾ ਤਰ ਸਾਰੇ ਆਲੋਂ ਵੀ ਨੀ ਜੀ।
ਅੱਛਾ ਜੀ, ਅੱਛਾ।
ਹਾਂਜੀ।
ਫੇਰ, ਬੋਤ ਲੋਕ ਨੇ ਜੇੜੇ ਨਵੀਆਂ ਗੱਡੀਆਂ ਵੀ ਕਢਵੋਂਦੇ ਹੋਣੇ
ਹਾਂਜੀ ਬਹੁਤ ਕਢਵਾਉਂਦੇ ਨੇ ਜੀ।
ਹਾਂਜੀ ਇਹ ਗੱਲ ਤਾਂ ਹੈਗੀ ਹੈ ਹੀ। ਕਿਉਂਕਿ ਹੁਣ ਲੋਕਾਂ ਕੋਲੇ ਪੈਸਾ ਤੇ ਆਪਦਾ ਸ਼ੋਰਤ ਦਿਖਾਉਂਦੇ ਨੇ। ਸਾਡੇ ਕੋਲ ਇਹ ਚੀਜ਼ ਹੈਗੀ ਹੈ।
ਹਾਜੀ, ਇੱਕ ਦੂਜੇ ਦੇ ਮਗਰ ਲੱਗ, ਲੱਗ ਵੱਡੀਆਂ ਵਡੀਆਂ ਗੱਡੀਆਂ ਲਿਉ ਲੈਨੀ ਜੀ।
ਹਾਂਜੀ ਹਾਂ।
ਹਾਂਜੀ।
ਪਰ ਉਹ ਇਹ ਨੀ ਸੋਚ ਰਹੇ ਹੈਗੇ ਕਿ ਵੀ। ਆਵਾਜਾਈ ਵਦਨ ਦੇ ਨਾਲ, ਨਾਲ ਆਪਾ ਨੂੰ ਵੀ ਬੋਹਤ ਜਾਦਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ।
ਸਈ ਗੱਲ ਐ ਜੀ।
ਕਿਉਂਕਿ ਹਫ਼ਤੇ ਦੇ ਵਿੱਚ ਦੋ ਵਾਰ ਤਾਂ ਪੈਟਰੋਲ ਦੀਆਂ ਕੀਮਤਾਂ ਹੀ ਵੱਧ ਗਈਆਂ।
ਹਾਂਜੀ।
ਵੀ ਇਹ ਆਮ ਇਨਸਾਨ ਦੇ ਲਈ ਬਹੁਤ ਔਖਾ ਹੋਜੂਗਾ ਆਉਣ ਵਾਲੇ ਸਮੇਂ ਦੇ ਵਿੱਚ।
ਹਾਂਜੀ ਹਾਂਜੀ।
ਵੀ ਲੋਕਾਂ ਨੂੰ ਏਦਾ, ਜੇੜਾ ਯੂਜ ਆ ਓ ਘੱਟ ਕਰਨਾ ਚਾਹੀਦੈ ਹੈਗਾ
ਠੀਕ ਹੈ ਜੀ।
ਜਿਹੜੇ ਨੇੜੇ ਤੇੜੇ ਨੇ ਆਪਣੇ ਉੱਥੇ ਪੈਦਲ ਚੱਲ ਜੋਓ।
ਹਾਂਜੀ, ਨਹੀ ਸਾਈਕਲ ਤੇ ਚੱਲ ਜੇ ਓਈ
ਹਾਂਜੀ, ਹਾਂ, ਏ ਗੱਲ ਤਾ ਹੈਗੀ ਐਈ। ਕਯੋਕਿ ਫੇਰ ਈ ਹੈਗਾ ਵੀ ਆਪਾ ਸਾਰੀਆਂ ਚੀਜ਼ਾਂ ਨੂੰ ਮਨਟੇਨ ਕੱਰ ਸੱਕ ਦੇਆਂਗੇ।
ਹਾਂਜੀ।
ਚਲੋ ਜੀ ਆਪਾਂ ਫਿਰ ਨੈਕਸਟ ਕਾਲ ਤੇ ਮਿਲਦੇ ਆ ਗ ਹੁਣ।
ਠੀਕ ਹੈ ਜੀ।
ਹਾਂਜੀ, ਸ਼ੁਕਰ ਆ ਥੋੱਡਾ ਬੋਹਤ, ਬੋਹਤ, ਬੋਹਤ ਵਦੀਆ ਲੱਗਿਆ ਥੋਡੇ ਨਾਲ ਗੱਲ ਕਾਰਕੇ ਜੀ।
ਠੀਕ ਆ ਜੀ, ਥੋਡੇ ਨਾਲ ਵੀ ਬੋਤ ਬਦੀਆ ਲੱਗਾ ਜੀ ਗਾੱਲ ਕਾਰਕੇ।
ਠੀਕ ਐ ਜੀ।
ਠੀਕ।